ਹੈਲੋ।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
ਵਧੀਆ, ਬਸ ਵਧੀਆ ਤੁਸੀ ਸੁਣਾਓ?
ਹਾਂਜੀ, ਹਾਂਜੀ ਮੈ ਵੀ ਵਧੀਆ। ਹੋਰ ਕੀ ਕਰ ਰੇ ਸੀ?
ਕੁਛ ਨੀਂ ਬਸ, ਸੋਣ ਲੱਗੇ ਹੀ ਟਾਈਮ ਹੋਇਆ ਸੋਣ ਦਾ।
ਅੱਛਾ, ਅੱਛਾ। ਹੋਰ ਰੋਟੀ ਪਾਣੀ ਖਾ ਲੀ।
ਹਾਂਜੀ, ਹਾਂਜੀ ਖਾਲੀ ਜੀ।
ਕੀ ਖਾਧੇ ਸੀ, ਅੱਜ ਫਿਰ।
ਅਸੀ ਦਾਲ ਬਣਾਈ ਜੀ, ਸਾਂਬਰ।
ਅੱਛਾ ਦਾਲ ਸਾਂਬਰ ਨਾਲ ਕੀ, ਫਿਰ ਰੋਟੀ ਬਣਾਈ, ਚੌਲ ਬਣਾਏ ਸੀ।
ਅਸੀ ਤਾਂ ਸਿੰਪਲ ਰੋਟੀ।
ਰੋਟੀ ਬਣਾਈ ਸੀ। ਅੱਛਾ, ਅੱਛਾ ਠੀਕ ਐ ਹੋਰ ਬੱਚੇ-ਬੁੱਚੇ ਠੀਕ ਨੇਂ ਸਭ।
ਹਾਂਜੀ, ਹਾਂਜੀ ਸਭ ਵਧੀਆ।
ਹੋਰ ਸੋ ਗਏ ਨੇਂ ਕਿ ਜਾਗ ਰੇ ਨੇਂ।
ਹਜੇ ਜਾਗਦੇ ਹੀ ਪਏ ਆ।
ਅੱਛਾ ਜੀ, ਹੋਰ ਫਿਰ ਕੀ ਕੀਤਾ ਅੱਜ ਤੁਸੀ
ਕੁਛ ਨੀਂ ਅੱਜ ਓ ਛਪੀਲ ਦਾ ਲੰਗਰ ਲਾਇਆ ਹੋਇਆ ਸੀ।
ਅੱਛਾ ਜੀ। ਹਾਂ, ਅੱਜ ਹੜੀ ਕਾਸਤੀ ਐ ਨਾ ਅੱਜ।
ਹਾਂਜੀ, ਹਾਂਜੀ-ਹਾਂਜੀ।
ਸਾਡੇ ਇਧਰ ਵੀ ਲੱਗੀ ਹੋਈ ਸੀ ਬੜੀ। ਆਪਾਂ ਬਾਜਾਰ ਗਏ ਸੀ, ਆਪਾਂ ਦੋ-ਚਾਰ ਜਗ੍ਹਾ ਛਬੀਲ ਪੀ ਕੇ ਆਏ ਤੇ ਬੋ ਬੋਤਲ ਵੀ ਭਰਵਾ ਕੇ ਲਿਆਏ ਆਂ ਅਸੀ ਤੇ
ਅੱਛਾ।
ਤੁਸੀ ਵੀ ਲਾਏ ਸੀ ਦੁਕਾਨ ਤੇ ਅੱਜ।
ਹਾਂਜੀ, ਹਾਂਜੀ ਲਗਾਈ ਸੀ ਅਸੀ ਆਪਣੇ ਬਾਜਾਰ ਤੇ ਲਗਾਈ ਸੀ ਦੁਕਾਨ
ਅੱਛਾ-ਅੱਛਾ ਫੇਰ ਤੁਸੀ ਤੇ ਅੱਜ ਬੜੀ ਵਧੀਆ ਸੇਵਾ ਕਰੀ।
ਸਾਰੀ ਦਿਆਡੀ ਇਹੋ ਕੰਮ ਕਰਦੇ ਰੇ ਆਂ।
ਅੱਛਾ-ਅੱਛਾ ਕਿੰਨੇ ਵਜੇ ਸ਼ੁਰੂ ਹੋ ਗੇ ਸੀ ਕਰਨੀ।
ਸਵੇਰੇ, ਸਵੇਰੇ ਹੋ ਗਏ ਸੀ ਕੋਈ, ਦਸ ਵਜੇ ਸ਼ੁਰੂ ਹੋ ਗਏ ਸੀ।
ਅੱਛਾ-ਅੱਛਾ ਫੇਰ ਤੇ ਤੁਆਨੂੰ ਲੱਗ ਗਿਆ ਹੋਣਾ ਸ਼ਾਮ ਤੱਕ।
ਹਾਂਜੀ ਛੇ ਵੱਜ ਗੇ ਸੀ।
ਅੱਛਾ ਰਸ਼ ਵੀ ਬੜਾ ਹੋਣਾ ਬਾਜਾਰ ਤੇ। ਅੱਛਾ ਕੇੜੇ-ਕੇੜੇ ਫਲੇਵਰ ਦੀ ਲਾਈ ਸੀ ਫਿਰ, ਕੇੜੇ ਗੁਲਾਬ ਵਲੀ ਲਾਈ ਸੀ ਕੇ ਹੋਰ ਵੀ ਲਾਈ ਸੀ।
ਗੁਲਾਬ ਆਲੀ ਵੀ ਸੀ, ਇਕ ਮੈਗੋ ਵੀ ਸੀ। ਤੇ ਇਕ ਗੁਆਵਾ ਫਲੇਵਰ ਹੁੰਦਾ ਪਤਾ ਨੀਂ ਕੇੜਾ ਓ ਇਕ ਓ ਸੀ।
ਹਾਂਜੀ ਲੀਚੀ ਹੁੰਦੈ, ਅੰਬ ਦਾ ਹੁੰਦੈ, ਇ ਗੁਲਾਬ ਹੁੰਦੈ ਓ ਹੁੰਦੇ ਨੇ ਬੜੇ ਫਲੇਵਰ ਹੁੰਦੇ ਨੇ।
ਹਾਂਜੀ-ਹਾਂਜੀ ਇਕ ਓ ਹਰਾ ਜਿਹਾ ਹੁੰਦਾ ਪਤਾ ਨੀ ਕੀ ਬ੍ਰਮੀ ਬਦਾਨ ਨਾਮ ਦਾ ਪਤਾ ਨੀ ਕੀ ਹੁੰਦਾ ਓ ਚੀ
ਆਛਾ ਜੀ ਅੱਛਾ ਜੀ ਓ ਲਾਏ ਹੋਣੇ ਤੁਸੀ
ਹਾਂ
ਨਈ-ਨਈ ਬੋਤ ਵਧੀਆ ਕੰਮ ਕੀਤਾ ਤੁਸੀ ਸਾਡੇ ਏਧਰ ਵੀ ਆਪਾਂ ਸੋਚ ਰੇ ਸੀ ਲਗਾਣ ਦੀ ਪਰ ਫਿਰ ਥੋੜੀ ਜੀ ਮੇਰੀ ਤਬੇਅਤ ਠੀਕ ਨੀ ਸੀ ਤੇ ਮੈਂ ਕਿਆ ਚੱਲ ਆਪਾਂ ਸੇਵਾ ਈ ਕਰ ਆਨੇ ਆ, ਤੇ ਫੇਰ ਮੈਂ ਗਈ ਸੀ ਮੈਂ ਪਾਂਡਿਆਂ ਦੀ ਸੇਵਾ ਕਰ ਆਈ ਸੀ ਫਿਰ ਜਾ ਕੇ ਪਾਂਡੇ-ਪੁੰਦੇ ਉੱਥੇ ਧੋਣ ਅਲੇ ਮੈਂ ਗੁਰਦੁਆਰੇ ਵੀ ਗਈ ਸੀ ਉੱਥੇ ਮੱਥਾ-ਮੁਥਾ ਟੇਕ ਕੇ ਆਈ ਤੇ ਖਰਬੁਜੇ ਹੋਗੇ, ਅਮ ਹੋਗੇ, ਛਬੀਲ ਦੀ ਬੋਤਲਾਂ, ਪਾਣੀ-ਪੂਣੀ ਮੈਂ ਦਾਨ-ਦੂਨ ਕਾਰਕੇ ਆਈ ਸੀਗੀ ਅੱਜ।
ਕੰਮ ਕੀਤਾ ਫੇਰ ਤੁਸੀ ਤੇ।
ਹਾਂਜੀ-ਹਾਂਜੀ ਹਾਂ ਬਸ ਮਨ ਨੂੰ ਬੜਾ-ਬੜਾ ਸਕੂਨ ਮਿਲਿਆ ਮੈਨੂੰ ਮੈਨੂੰ ਨਾ ਸੇਵਾ ਕਾਰਕੇ ਮੈਂ ਜਾਣੀ ਰੈਨੀ ਆਂ ਗੁਰਦੁਆਰੇ ਸੇਵਾ ਕਰਨ ਨਾ ਤੇ ਮੈਨੂੰ ਬੜਾ ਸਕੂਨ ਮਿਲਦੈ।
ਔਰ ਤੁਸੀ ਦੱਸੋ? ਹੋਰ ਕਿੰਨਾ ਫੇਰ ਪਾਂਡੇ-ਪੁੰਡੇ ਦੀ ਸੇਵਾ ਤੁਸੀ ਕੀਤੀ?
ਪਾਂਡੇ ਦੀ ਵੀ ਕੀਤੀ, ਅਹੀ ਛਬੀਲ ਵੀ ਵਰਤਾਈ, ਲੋਕਾਂ ਨੂੰ ਪਿਆਈ ਵੀ। ਟਰੇਅ-ਟਰੇਅ ਵਿੱਚ ਰੱਖ ਕੇ ਹਾਂਜੀ-ਹਾਂਜੀ ਬਾਜ਼ਾਰ ਚ ਸਾਰੇ।
ਤੇ ਬਾਜ਼ਾਰ ਚ ਫਿਰ ਦੁਕਾਨਾਂ-ਦੁਕਾਨਾਂ ਚ ਜਾ-ਜਾ ਕੇ ਦਿਤੀ ਹੋਣੀ ਤੁਸੀ?
ਹਾਂ ਹਾਂਜੀ-ਹਾਂਜੀ ਦਿਤੀ।
ਅੱਛਾ ਸਾਡੇ ਏਧਰ ਵੀ ਬੱਚੇ ਲਗੇ ਹੋਏ ਸੀਗੇ ਸੇਵਾ ਕਰਨ ਤੇ ਦੁਕਾਨਾਂ ਤੇ ਜਾ-ਜਾ ਕੇ ਦੇ ਰੇ ਸੀ ਬੋਤਲਾਂ ਪਰ-ਪਰ ਕੇ ਕੋਈ ਵੀ ਗੱਢੀ ਲੰਘ ਰੀ ਸੀ। ਤੇ ਉਨੂੰ ਪਲਾ ਰੇ ਸੀਗੇ ਬੋਤਲਾਂ ਭਰ ਰੇ ਸੀ ਬ ਚਿਆਂ ਨੇ ਵੀ ਬੜਾ ਸੇਵਾ ਕੀਤੀ ਫੇਰ ਸ਼ਾਮੀ ਆ ਕੇ ਥੱਕ ਗੇ ਸੀ ਹੁਣ ਸੋ ਗੇ ਨੇ।
ਦੁਕਾਨਦਾਰਾ ਨੇ ਡੋਲੂ ਬੜੇ ਭਰਾਏ ਮੇਕੋ।
ਹਾਂਜੀ-ਹਾਂਜੀ ਹੋਰ ਤੁਸੀ ਦੱਸੋ? ਕੀ ਅ ਕੀ ਕਰ ਰੇ ਨੇ ਬੱਚੇ ਸੋਗੇ ਨੇ?
ਬੱਚੇ ਕਿੱਥੇ ਸੁੱਤੇ ਹਜ਼ੇ ਬੱਚੇ ਕੋਲ ਈ ਵ ਵੇਖਣ ਡੇ ਟੀ ਵੀ ਵੇਖਣ ਡਿਆ, ਕੋਈ ਫੋਨ ਵੇਖਣ ਡਿਆ।
ਹਾਏ ਬਸ ਬੱਚਿਆਂ ਦੇ ਤੇ ਐਈ ਐ ਅੱਜ-ਕੱਲ੍ਹ ਦੇਖੋ ਛੁੱਟੀਆਂ ਪਈ ਹੋਈਐ ਨੀ ਕੀ ਸਕੂਲ ਦਾ ਜੇੜਾ ਕੰਮ ਮਿਲਿਆ ਓ ਕਰ ਲੀਏ ਨਾ-ਨਾ ਐਨਾ ਨੇ ਨੀ ਕਰਨਾ ਕੁੱਛ।
ਹੁਣੇ
ਨਾ-ਨਾ ਕੁੱਛ ਨੀ ਕਰਦੇ ਨੇ।
ਅਨਪੜ੍ਹ ਗਵਾਰ ਬਣੀ ਜੰਦੇ।
ਹਾਂਜੀ-ਹਾਂਜੀ ਮੈਂ ਵੀ ਕਿਆ ਸੀ ਐਨਾ ਨੂੰ ਕਰਲੋ ਕੰਮ ਛੁੱਟੀਆਂ ਦਾ ਛੁੱ ਟੀਆਂ ਮੁੱਕਣ ਵਾਲੀਆਂ ਹੁਣ ਸਕੂਲ ਖੁੱਲਣ ਆਲੇ ਨੇ ਨਾ ਕੋ ਹੱਥ ਚ ਏਨਾਂ ਨੇ ਕਿਤਾਬ ਚਕਣੀ ਨੀ ਹੈਗੀ।
ਤੁਸੀ ਵੀ ਕੰਮ ਕਰਦੇ
ਔਰ ਦੱਸੋ? ਕੀ ਕੈ ਰੇ ਸੀਗੇ?
ਮੈਂ ਕਿਆ ਤੁਸੀ ਵੀ ਕੰਮ ਕਰਦੇ ਜੇ?
ਕੁੱਛ ਨੀ ਜੀ ਘਰ ਦੇ ਕੰਮਾਂ ਤੋਂ ਫੁਰਸਤ ਈ ਨੀ ਮਿਲਦੀ ਕੀ ਕਾਰਨਾ ਮੈਂ ਸਾਰਾ ਦਿਨ ਸਵੇਰੇ ਉੱਠਣੈ, ਸਫਾਈਆਂ ਕਰਨੀਐ, ਰੋਟੀ-ਪਾਣੀ ਬਨਾਣੈ, ਬੱਚਿਆਂ ਨੂੰ ਨੈਲਾਂਣੈ ਤਿਆਰ ਕਰਨਾ ਐਈ ਕੰਮ ਨੇ ਬਸ, ਹੋਰ ਕੀ ਕਰਨਾ ਮੈਂ।
ਏਹੇ ਕੰਮ ਸਾਰੇ, ਹਾਂਜੀ ਸਾਰਿਆਂ ਘਰ ਈ ਐਹੋ ਕੰਮ ਜੇ।
ਹਾਂਜੀ-ਹਾਂਜੀ ਘਰ ਦੇ ਕੰਮ ਮੁੱਕੀਏ ਤੇ ਬੰਦਾ ਕੋਈ ਬਾਹਰ ਦਾ ਕਰੀਏ, ਬਾਹਰ ਦਾ ਕੋਈ ਕਰ ਕਰਨ ਨੂੰ ਮੈਨੂੰ ਟਾਈਮ ਈ ਨੀ ਹੈਗਾ ਮੈਂ ਤੇ ਘਰ ਦੇ ਕੰਮ ਈ ਕਰਦੀ ਆ ਦੇਖੋ। ਮੈਂ ਕਿਆ ਐਈ ਸੇਵਾ ਸਭ ਤੋ ਵੱਡੀ। ਘਰ ਦੇ ਕੰਮ ਦੀ, ਹਾਂਜੀ ਹੋਰ ਦਸ ਤੋੰ ਤੁਸੀ ਲਾਇਔ ਕਦੀ ਏਧਰ ਚੱਕਰ, ਤੁਸੀਂ ਤੇ ਆਂਦੇ ਈ ਨੀ ਓ।
ਹਾਂਜੀ ਹਾਂ, ਹਾਂਜੀ- ਹਾਂਜੀ ਐਤਕੀ ਥੋੜਾ ਟਾਈਮ ਨੀ ਲੱਗਾ, ਇਸ ਕਰਕੇ ਨੀ ਆਏ, ਨਹੀ ਤੇ ਆਈਦਾ
ਹਾਂਜੀ, ਐਸ ਕਰਕੇ ਤੁਸੀਂ ਆਏ ਨੇ ਅਜੇ
ਹਾਂਜੀ- ਹਾਂਜੀ, ਹਾਂਜੀ- ਹਾਂਜੀ
ਹਾਂ, ਮੈਂ ਸੁਣਿਆ ਸੀ ਤੁਹਾਡੇ ਬੱਚੇ ਦਾ ਉਹ ਕੋਈ ਪੇਪਰ ਪੂਪਰ ਹੈਗਾ ਤਾਂ ਕਰਕੇ ਤੁਸੀਂ ਆਏ ਨੀ ਹੋਣੇ
ਹਾਂਜੀ- ਹਾਂਜੀ ਹੋ ਗਿਆ ਪੇਪਰ ਮੈਂ ਕਿਹਾ ਚਲੋ ਛੁੱਟੀਆਂ ਖਤਮ ਹੋ ਗਈਆਂ ਹੁਣ ਕੀ ਕਰਨਾ ਆ ਕੇ
ਤੇ ਆ ਜਾਓ ਦੋ ਦਿਨ ਵਾਸਤੇ ਚੱਕਰ ਲਾ ਲਓ ਐਦਾ ਕੀ ਏ
ਹੁਣ ਨੀ ਟਾਈਮ ਖ਼ਤਮ ਹੋ ਗਿਆ
ਨਹੀਂ- ਨਹੀਂ ਸੰਡੇ ਨੂੰ ਆਜੋ ਨਾ ਇੱਕ ਕੰਮ ਕਰੋ? ਸ਼ਨੀਵਾਰ ਨੂੰ ਤੁਸੀਂ ਬੈਠੋ ਟਰੇਨ 'ਚ, ਸ਼ਨੀਵਾਰ ਨੂੰ ਤੁਸੀਂ ਪਹੁੰਚ ਜਾਣਾ ਰਾਤੀ ਤੇ ਸੰਡੇ ਤੇ, ਸੋਮਵਾਰ ਨੂੰ, ਸੋਮਵਾਰ ਨੂੰ ਵੀ ਤੁਸੀਂ ਰੁਕ ਰੁਕ ਜਾਣਾ, ਦੋ ਦਿਨ ਅਪ, ਲਾ ਕੇ ਚੱਲ ਜਾਓ ਤੁਸੀਂ ਇੱਧਰੋਂ
ਹਾਂਜੀ, ਕੋਈ ਨੀ ਮੈਂ ਬੱਚਿਆਂ ਨਾਲ ਕਰਦਾ ਗੱਲ ਫੇਰ ਤੇ ਜਿੱਦਾਂ ਕਹਿੰਦੇ, ਮੈਂ ਉਹਨਾ ਦੀ ਮੰਨ ਲਾਂਗਾ
ਹਾਂਜੀ- ਹਾਂਜੀ ਕਹੋ ਤੁਸੀਂ ਬੱਚਿਆਂ ਨੂੰ ਮਨਾਓ ਸਾਡਾ ਵੀ ਬੜਾ ਮੰਨ ਕਰ ਰਿਹਾ ਸੀ ਉਹਨਾਂ ਨੂੰ ਮਿਲਣ ਦਾ ਤੇ ਮੰਮੀ ਵੀ ਕਹਿ ਰਹੇ ਸੀ ਬੜਾ ਚਿਰ ਹੋ ਗਿਆ ਬੱਚੇ ਆਏ ਨੀ ਉਹਨਾਂ ਵਾਸਤੇ ਬੜੇ ਖਿਲੌਣੇ ਰੱਖੇ ਹੋਏ ਨੇ ਆਪਾਂ ਲੈ ਕੇ ਆਪਾਂ ਮੇਲੇ ਤੇ ਗਏ ਸੀ ਨਾ ਉੱਥੇ ਲੈ ਕੇ ਆਏ ਸੀਗੇ
ਬਾਹਰੋ
ਹਾਂਜੀ
ਅੱਛਾ
ਤੇ ਲਿਆਓ ਬੱਚਿਆਂ ਨੂੰ, ਓ ਵੀ, ਉਹਨਾਂ ਦਾ ਵੀ ਮਨ ਖੁਸ਼ ਹੋਏਗਾ ਤੇ ਸਾਨੂੰ ਵੀ ਬੜੀ ਖੁਸ਼ੀ ਮਿਲੇਗੀ ਜਦੋਂ ਆਣਗੇ
ਲਿਆਵਾਂਗੇ ਜਰੂਰ ਲਿਆ
ਹਾਂਜੀ- ਹਾਂਜੀ ਔਰ ਫਿਰ, ਛਬੀਲ ਵੰਡੀ
ਹਮ
ਔਰ ਉਦੋਂ ਬਾਅਦ ਕਿੱਧਰ ਗਏ ਸੀ ਤੁਸੀਂ ਚਬੀਲ ਵੰਡਣ ਤੋਂ ਬਾਅਦ ਕੇ ਆਪਣੀ ਦੁਕਾਨ ਤੇ ਹੀ ਵੰਡੀ ਕਿ ਕਿੱਧਰੇ ਹੋਰ ਵੀ ਵੰਡੀ ਸੀ
ਬਾਜ਼ਾਰ 'ਚ ਪੂਰੇ ਵੰਡ ਕੇ, ਫਿਰ ਬਚੀ ਉੱਲ ਫਿਰ ਵੰਡਤੀ ਜਿਹੜੇ ਦੂਜੇ ਹੁੰਦੇ ਜਿਹੜੇ ਮਤਲਬ ਜਿਹਨਾਂ ਨੂੰ ਜ਼ਿਆਦਾ ਲੋੜ ਹੁੰਦੀ, ਉਹਨਾਂ ਨੂੰ ਵੰਡਤੀ ਠੀਕ ਐ, ਫਿਰ ਮੈਂ ਗੁਰਦੁਆਰੇ ਚੱਲ ਗਿਆ ਨਹਾ ਧੋ ਕੇ
ਅੱਛਾ ਜੀ ਗੁਰਦੁਆਰੇ ਚਲੇ ਗਏ ਹੋਨੇ, ਸਾਡੇ ਇੱਧਰ ਵੀ ਲੋਕੀ ਕੀ ਕਰ ਰਹੇ ਸੀ ਜੇ ਦੁਕਾਨ ਤੇ ਵੀ ਵੰਡ ਰਹੇ ਸੀ ਫੇਰ ਦੁਕਾਨ ਤੇ ਜਿਵੇਂ, ਲੋਕੀ ਨਹੀਂ ਆ ਰਹੇ ਸੀਗੇ ਥੋੜਾ ਠੰਡਾ ਪੈ ਰਿਹਾ ਸੀ ਤੇ ਫਿਰ ਉਹ ਕੀ ਕਰਦੇ ਸੀਗੇ, ਉਹ ਬੱਸ ਸਟੈਂਡ ਤੇ ਚਲੇ ਗਏ ਸੀ ਕਿਉਂਕਿ ਬੱਸ ਸਟੈਂਡ ਤੇ ਤੇ ਤੁਹਾਨੂੰ ਪਤਾ ਐ, ਵੀ ਬੱਸ ਤਾਂ ਆਉਂਦੀਆਂ ਰਹਿੰਦੀਆਂ ਨੇ, ਉੱਥੇ ਜਾ- ਜਾ ਕੇ ਉਹਨਾਂ ਨੇ ਵੰਡੀਆਂ, ਬੱਸ ਤੇ ਚੜ੍ਹ- ਚੜ੍ਹ ਕੇ ਲੋਕਾਂ ਨੂੰ ਪਿਲਾਈ ਐ, ਬੜੀ ਸੇਵਾ ਕੀਤ ਕੀਤੀ ਹੈ, ਮੇਰੇ ਬੱਚੇ ਵੀ ਗਏ ਸੀਗੇ
ਤੁਹਾਡੇ, ਬੱਚਿਆਂ ਨੂੰ ਬਹੁ ਵਧੀਆ ਹੋਯਾ
ਹਾਂਜੀ -ਹਾਂਜੀ ਨਹੀਂ, ਮੈਂ ਤੇ ਉਹਨਾਂ ਨੂੰ ਇਹੀ ਸੰਸਕਾਰ ਦਿੰਦੀ ਹਾਂ, ਪੁੱਤਰ ਤੁਸੀਂ ਬੜੀ ਸੇਵਾ ਕਰਨੀ ਹੈ। ਸੇਵਾ ਕਰੋਗੇ, ਤਾਂ ਹੀ ਤੁਹਾਨੂੰ ਰੱਬ ਖੁਸ਼ ਹੋਏਗਾ। ਤੁਹਾਡੇ ਕੋਲੋਂ-
ਹਾਂਜੀ ਸੰਸਕਾਰ ਦਿੰਦੇ ਵੇ
ਹਾਂਜੀ- ਹਾਂਜੀ ਦੇਖੋ ਦੇਣੇ ਚਾਹੀਦੇ, ਤੁਹਾਡੇ ਬੱਚੇ ਵੀ ਬੜੇ ਵਧੀਆ ਨੇ, ਮੈਂ- ਸੁਣਿਆ। ਉਹਨਾਂ ਦੇ ਬਾਰੇ ਨਾ, ਸਾਡੇ ਮੁੰਡੇ ਨੇ ਵੀ। ਟੋਪ ਕੀਤਾ। ਮੈਂ ਸੁਣਿਆ ਇਸ ਵਾਰੀ ਬੜੇ ਵਧੀਆ। ਨੰਬਰ ਲੈ ਕੇ ਆਇਆ।
ਹਦਾ ਵਧਿਆ, ਨੰਬਰ ਲੈ ਆਇਆ ਉਹ-
ਹਾਂਜੀ, ਬੜੇ ਵਧੀਆ ਨੰਬਰ ਲੈ ਕੇ ਆਇਆ। ਕਿੱਥੇ ਪੜ੍ਹਦਾ, ਤੁਸੀਂ ਪੜ੍ਹਾਉਂਦੇ ਹੋ, ਕਿ ਕਿੱਧਰ ਤੁਸੀਂ? ਪਹਿਲੇ ਲਗਾਇਆ ਹੋਇਆ। ਇਹਨੂੰ ਟਿਊਸ਼ਨ ਟਊਸ਼ਨ ਲਾਇਆ ਹੋਇਆ।
ਹਾਂਜੀ ਏ ਸੁੱਟਿਆ ਹੈ, ਘਰ ਨੀ ਪੜ੍ਹਦਾ। ਹਾਂਜੀ- ਹਾਂਜੀ, ਘਰ ਨੀ ਪੜ੍ਹਦਾ ਉਹ-
ਇਹ ਛਿੱਤਰਾਂ ਦੇ ਪੀੜ ਨੇ, ਜਦੋਂ ਤੱਕ ਇਹ ਛਿੱਤਰ ਨੀ। ਖਾਂਦੇ ਨਾ, ਇਹ ਦੇਖੋ ਮੰਨਦੇ ਨੀ ਹੈ, ਤੇ ਟਿਊਸ਼ਨ ਵਾਲੀ ਮਾਰਦੀ ਹੋਣੀ।
ਹਾਂਜੀ ਪੂਰਾ
ਅੱਛਾ ਜੀ, ਤਾਂ ਕਰਕੇ ਉੱਥੇ ਪੜਦੇ ਹੋਣੇ, ਘਰ ਨੀ ਪੜਦੇ ਮੇਰੇ ਨਿਆਣੇ ਵੀ ਨੀ ਘਰ ਪੜਦੇ, ਮੈਂ ਇਹਨਾਂ ਨੂੰ- ਕਹਿਆ ਪੜ ਲਿਆ ਕਰੋ ਮੇਰੇ ਕੋਲ, ਨਾ ਨਾ ਜੀ।
ਮਮ ਦੇਰ ਇਹਨਾਂਾਨ
ਨਹੀਂ- ਨਹੀਂ ਫਿਰ ਬੱਚੇ ਨੇ ਨਾ ਛੋਟੇ, ਦੇਖੋ ਕੀ ਕਰਾਂ ਮਾਰਦੀਆਂ ਤੇ, ਰੋਣ ਲੱਗ- ਜਾਂਦੇ ਨੇ, ਫਿਰ ਇਹਨਾਂ ਦੇ ਡੈਡੀ ਬੋਲਦੇ ਨੇ, ਕਿ ਕਿਉਂ ਮਾਰਿਆ। ਇਹਨਾਂ ਨੂੰ- ਦਾਦੀ, ਬੋਲਣ ਲੱਗ ਜਾਂਦੀ ਏ। ਫਿਰ ਮੈਂ ਤੇ ਮਾਰਦੀ ਨੀ, ਮਾਰਾਂਗੀ ਮੈਂ, ਤੇ ਸੁਣਾਂਗੀ ਵੀ ਮੈਂ, ਤੇ ਮੈਂ ਕਿਹਾ ਮੈਂ- ਮਾਰਨਾ ਹੀ ਨੀ, ਤੁਸੀਂ ਪੜੋ ਨਾ ਪੜੋ, ਮੈਂ ਤੁਹਾਡੀ ਮੈਡਮ ਨੂੰ ਹੀ ਕਹਿਣਾ ਹੁਣ, ਉਹੀ ਤੁਹਾਨੂੰ ਦੇਖੇਗੀ।
ਹਮ ਹਾਂ, ਬੱਚਿਆਂ ਨੂੰ ਜਦੋਂ ਫਿਰ ਮਾਰੋਗੇ, ਫਿਰ ਉਹਨਾਂ ਦੀ ਦਾਦੀ ਵੀ ਬੋਲਦੀ ਹੈ। ਹਾਂ, ਪਾਪਾ ਵੀ ਬੋਲਦੇ ਫੇਰ-
ਹੋਰ ਕੀ ਡੈਡੀ ਵੀ ਬੋਲਦੇ ਨੇ, ਤੇ ਦਾਦੀ ਵੀ ਬੋਲਣ ਲੱਗ ਜਾਂਦੀ ਹੈ। ਮੈਂ ਕਿਹਾ- ਫਿਰ, ਮੈਂ ਨੀ ਤੁਹਾਨੂੰ ਹੁਣ ਹੱਥ ਲਾਣਾ। ਤੁਸੀਂ ਬੇਟਾ ਪੜ ਲਓ, ਪੜ ਕੇ ਜ਼ਿੰਦਗੀ ਚ ਕੁੱਛ ਬਣਨਾ ਹੈ। ਫਿਰ ਕੁਛ ਕੰਮ ਕੁਮ- ਕਰਨਾ ਹੈ ਕਿ ਨਹੀਂ ਕਰਨਾ, ਕਿ ਐਵੇਂ ਤੁਸੀਂ ਵੇਹਲੇ ਬੈਠੇ ਰਹਿਣਾ।
ਹਾਂਜੀ -ਹਾਂਜੀ ਵੱਡੇ ਕੋਈ ਅਫਸਰ ਲੱਗ ਜਾਣਗੇ। ਕੋਈ ਹਾਂਜੀ-
ਉਹ ਗੁਆਂਢੀਆਂ ਦੇ, ਬੱਚੇ ਅਫਸਰ ਲੱਗ ਗਏ ਨੇ। ਤੁਸੀਂ ਨੀ ਲੱਗਣਾ ਕੀ, ਪੜ ਲਓ ਤੁਸੀਂ ਵੀ, ਤੁਹਾਨੂੰ ਵੀ ਤੇ, ਅਫਸਰ ਬਣਾਣਾ ਅਸੀ।
ਇਹਨਾਂ ਨੇ ਅਨਪੜ ਹੀ ਰਹਿ ਜਾਣਾ, ਮੈਨੂੰ ਲਗਦਾ।
ਨਹੀਂ -ਨਹੀਂ ਜੀ, ਮੈਂ ਤੇ ਇਹਨਾਂ ਨੂੰ ਕਿਹਾ, ਤੁਸੀਂ ਪੜਾਈ ਕਰਨੀ। ਇੰਨਾ ਪੈਸਾ, ਅਸੀਂ ਤੁਹਾਡੀ ਪੜਾਈ ਤੇ ਲਾ ਰਹੇ ਹਾਂ। ਤੇ ਤੁਸੀਂ ਕੁਛ ਨਾ ਕੁਛ, ਬਣਨਾ ਜ਼ਿੰਦਗੀ ਚ ਹਾਂਜੀ, ਤੁਸੀਂ
ਸਦ ਨੀ ਨਾ ਹੋਣਾ, ਜ਼ਿੰਦਗੀ ਚ ਕੁਝ ਬਣਨ ਦਾ।
ਹਾਂਜੀ।
ਨਹੀਂ -ਨਹੀਂ ਸਮਝ ਤੇ ਜਾਂਦੇ ਨੇ, ਦੇਖੋ ਜਦੋਂ ਹਜੇ ਥੋੜੇ ਨਦਾਨ ਨੇ ਬੱਚੇ- ਤੇ, ਮੈਂ ਕੋਈ ਨੀ ਸਮਝਾਂਦੀ ਰਹਿੰਦੀ ਹਾਂ। ਮੈਂ ਕਿਹਾ ਪੁੱਤਰ- ਪੜ ਲਿਆ ਕਰੋ, ਫਿਰ ਸੁਣ ਲੈਂਦੇ ਨੇ ਕਦੀ- ਕਦੀ ਥੋੜਾ ਮਾੜਾ ਮੋਟ- ਟਾ ਵਿੱਚ ਜਿੱਦ ਕਰਨ ਲੱਗ ਜਾਂਦੇ ਨੇ ਤੇ ਮੈਂ ਕੋਈ ਨੀ ਡੈਡੀ ਸਮਝਾ ਦਿੰਦੇ ਨੇ ਪਿਆਰ ਨਾਲ ਕਦੀ ਕਦੀ ਮੰਮੀ ਸਮਝਾ ਫਿਰ ਕਿਤਾਬਾਂ ਲੈ ਕੇ ਬਹਿ ਜਾਂਦੇ ਨੇ ਦੋ ਚਾਰ ਘੰਟੇ ਫਿਰ ਪੜਦੇ ਨੇ ਮੈਂ ਕਿਹਾ ਚਲੋ ਇੰਨਾ ਵੀ ਪੜ ਲਓਗੇ ਠੀਕ ਹੈ ਇੱਕ ਦਿਨ ਚ ਤੁਸੀਂ ਦੋ ਘੰਟੇ ਵੀ ਪੜ ਲੋ ਮੇਰੇ ਲਈ ਇਹ ਵੀ ਬਹੁਤ ਹੇ
ਹਾਂਜੀ ਹਾਂਜੀ ਵਧੀਆ ਚੰਗੇ ਨੰਬਰ ਲੈ ਲੈਣਗੇ ਇਹਦੇ ਨਾਲ ਵੀ
ਹਾਂਜੀ ਹਾਂਜੀ ਉਹ ਤੇ ਹੈ ਹੀ ਹੋਰ ਫਿਰ ਆਇਓ ਤੁਸੀਂ ਕਦੇ ਚੱਕ ਕਰ ਲਿਆੳ ਦੇਖੋ ਮੈਂ ਇੰਤਜ਼ਾਰ ਕਰਾਂਗੀ ਤੁਹਾਡਾ
ਹਾਂਜੀ ਹਾਂਜੀ ਕੋਈ ਨੀ ਆਵਾਂਗੇ ਜੀ ਜਦੋਂ ਟਾਈਮ ਜਦੋਂ ਮੈਂ ਹਾਂਜੀ ਹਾਂਜੀ ਜਦੋਂ ਬੱਚੇ ਮੇਰੇ ਮਗਰ ਪੈ ਗਏ ਮੇਰੇ ਤੇ ਮੈਂ ਲੈ ਕੇ ਜ਼ਰੂਰ ਆਊਂਗਾ
ਹਾਂਜੀ ਇਹ ਨੀ ਕਿ ਤੁਸੀਂ ਇਕੱਲੇ ਆ ਗਏ ਬੱਚ
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਲੈ ਕੇ ਆਵਾਂਗੇ
ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ